ਹੈਲੋ,
ਸਤਿ ਸ੍ਰੀ ਆਕਾਲ ਜੀ।
ਅੱਛ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਏ?
ਹਾਂਜੀ ਸ਼ੁਕਰ ਹੈ ਪਰਮਾਤਮਾ ਦਾ, ਤੁਸੀਂ ਸੁਣਾਓ ਕੀ ਹਾਲ -ਚਾਲ ਐ, ਸਭ ਬੱਚੇ -ਬੁੱਚੇ ਸਭ ਠੀਕ -ਠਾਕ
ਹਾਂਜੀ -ਹਾਂਜੀ ਸਭ ਵਧੀਆ, ਸ਼ੁਕਰ ਹੈ ਬ ਮਿਹਰ ਐ ਬਾਬੇ ਦੀ
ਐਂਹ ਹੋਰ, ਦੱਸੋ ਕੀ ਕਰਦੇ ਸੀ?
ਬਸ ਹੁਣੇ ਈ ਨਾਸ਼ਤਾ, ਪਾਣੀ ਨਿਬੇੜਿਆ, ਉਹਨੇ ਸਫਾਈ -ਸਫੁਈ ਕੀ ਜੇ ਬੈਠੇ ਆ ਘਰਾਂ ਦੇ ਕੰਮ ਹੀ ਡੇਲੀ ਵਾਲੇ ਰੂਟੀਨ ਵਾਲੇ ਹੋਰ ਕੀ
ਹਾਂ ਸਹੀ ਗਲ ਏ ਮੈਂ ਵੀ ਆਜ ਛੁੱਟੀ ਲਈ ਆ ਜੋਬ ਤੋਂ ਮੈਂ ਵੀ ਮੈਂ ਨਾ ਕੰਮ ਕਰਕੇ ਨਾ ਸਬਜ਼ੀ ਸੁਬਜ਼ੀ ਬਣਾ ਆਈ ਫਟਾ ਫੱਟ ਕੰਮ ਕੁਮ ਸਫ਼ਾਈ ਸੁਫੂਈ ਕੀਤੀ ਮੈਂ ਨਾ ਜਾਣਾਂ ਸੀਗਾ। ਨਨਾਨ ਮੇਰੇ ਮੁੰਡੇ ਦਾ ਵਿਆਹ ਆ ਗਿਆ ਨਾ ਤੇ ਉਹ ਬਸ ਸ਼ੋਪਿੰਗ ਸ਼ੂਪਿੰਗ, ਕਰਨੀ ਹੀ ਜਾਣਾ ਸੀਗਾ ਮੈਂ ਸੋ ਕੁੜੀ ਨੂੰ ਵੀ ਕਹਿਣ, ਡਈ ਆ ਮੈਂ ਕਿਹਾ ਫਟਾਫੱਟ ਕੰਮ ਨਿਪਟਾਈਏ ਤੇ ਸ਼ਾਮੀ ਵੀ ਜਾਈਏ,
ਹਾਂ ਇਸ ਟਾਈਮ ਤੇ ਬੜੀ ਧੁੱਪ ਤੇ ਗਰਮੀ ਬਹੁਤ ਹੈ ਸ਼ਾਮੀ ਨਿਕਲਣਾ ਹੋਣਾ,
ਹਾਂ ਉਹੀ ਨਾ ਜੇ ਮੈਂ ਜੋਬ ਤੇ ਜਾਂਦੀ ਤੇ ਮੈਂ ਇਹਨੂੰ ਨਹੀਂ ਨਿਕਲਿਆ ਜਾਣਾ ਸੀ ਸ਼ਾਮੀ ਵੀ ਨੀ ਨਿਕਲਿਆ ਜਾਣਾ- ਸ਼ਾਮੀ ਤਾਂ ਮੇਰੀ ਛੁੱਟੀ ਹੁੰਦੀ ਆ ਨਾ ਤੇ ਮੈਂ ਕਿਹਾ ਆ ਜਾਂਦੀ, - ਹਾਂ ਫਿਰ ਵੀ ਸ਼ੋਪਿੰਗ ਚ ਟਾਈਮ ਲੱਗਦਾ ਮੈਂ ਕਿਹਾ ਚ ਪੰਜ ਵਜੇ ਨਿਕਲ ਜਾਂਗੇ ਥੋੜੀ ਧੁੱਪ ਹਲਕੀ ਹੋਜੂਗੀ ਨਾ,
ਹਾਂ, ਪੰਜ ਵਜੇ ਵੀ ਖੈਰ ਧੁੱਪ ਤੇ ਬਹੁਤ ਹੁੰਦੀ ਹੈ,
ਹਾਂ ਮੈਂ ਕਿਹਾ ਚਲੋ ਫੇਰ ਵੀ, ਔਹੀ ਪੰਜ ਤੇ ਛੇ ਵੱਜ ਹੀ ਜਾਣੇ ਆ ਕਈ ਕਈ ਦਾ ਪੰਜ ਈ ਹੈ, ਆਹ ਥੋੜੀ ਧੁੱਪ ਹਲਕੀ ਬਸ ਆ ਗਿਆ। ਦਸੰਬਰ ਚ ਵਿਆਹ ਹੈਗਾ ਵਾ ਮੈਂ ਕਿਹਾ ਨਾਲੇ ਫੇਰ ਲਹਿੰਗਾ ਲੂੰਗਾ ਬੁੱਕ ਬਾਕ ਕਰਾਉਣਾ ਨਾ ਫੇਰ ਕੋਈ- ਆਪਣੀ ਬੁਕਿੰਗ ਤੇ ਪਹਿਲੇ ਹੀ ਕਰਾਣੀ ਪੈਂਦੀ ਹੈ ਨਾ ਫ਼ਿਰ,
ਹਾਂਜੀ, ਹਾਂਜੀ ਆ ਤੇ ਹੈ,
ਹਾਂ ਹਾਂ ਫੇਰ ਮੈਂ ਕਿਹਾ ਚੱਲ ਆ ਚੱਲੀਏ ਨਾਲੇ ਫਿਰ ਜੁਲਰੀ ਵਗੈਰਾ ਵੀ ਬੁੱਕ ਕਰਾਣੀ ਹੈ।
ਅੱਛਾ, ਅੱਛਾ।
ਹਾਂ ਬਾਕੀ ਸ਼ੋਪਿੰਗ ਤੇ ਚੱਲ ਸੂਟ ਸ਼ਾਟ ਜੇ ਸਵਾਣੇ ਉਹ ਤੇ ਫਿਰ ਥੋੜੇ ਟਾਈਮ ਪਹਿਲੇ ਲਵਾਂਗੇ ਚਲੋ ਜਿਵੇ ਦਸੰਬਰ ਚ ਹੈਗਾ ਚੱਲ ਬੰਦਾ ਅਕਤੂਬਰ ਨਵੰਬਰ ਚ ਲੈ ਲੈਂਦਾ ਵਾ,
ਹਾਂ ਥੋੜ੍ਹਾ ਇਹੀ ਹੈ ਜਿਹੜੀ ਟ੍ਰੀ ਇਹਦੀ ਡਰੈਸ ਹੁੰਦੀ ਹੈ ਸ਼ਗਨ ਦੀ ਮੇਨ ਹੁੰਦੀ ਹੈ ਭਾਰੀ ਜਾਂ ਵਿਆਹ ਦੀ ਹੁੰਦੀ ਦੀ ਆ ਲਹਿੰਗਾ ਲੂੰਗਾ ਉਹੀ ਦੋ ਡਰੈਸਾਂ ਜਿਆਦਾ ਮੇਨ ਹੁੰਦੀਆਂ ਨੇ
ਹਾਂ ਤੇ ਉਹ ਸੋ
ਚਲੋ ਇਹੀ ਹੈ ਕਿ ਸੂਟ ਸਾਟ 'ਚ ਸਰ ਜਾਂਦਾ
ਹਾਂ ਸਰ ਜਾਂਦਾ ਹੈਗਾ ਵਾ ਤੇ ਮੈਂ ਕਿਹਾ ਚੱਲ ਜਿਹੜਾ ਨਾਲ ਇਕ ਦਾ ਲਿਆਣਾ ਵੀ ਹੋਏਗਾ ਕੋਈ ਮਤਲਬ ਡੀਜੇ ਵਗੈਰਾ ਤੇ ਫੇਰ ਵੇਖ ਲਾਗੇ ਉਹਦੋ ਵੇਖ ਲਾਗੇ ਤੇ ਹਾਂ ਸੋ ਕੁੜੀ ਤਾਂ ਮੇਰੀ ਕਹਿਣ ਡਈ ਕਹਿੰਦੀ ਮੰਮੀ ਕੀ ਤੁਸੀਂ ਵੀ ਲਈ ਨੁਕਸਾਨ ਵੀ ਕੀਤਾ ਤੇ ਤੁਸੀਂ ਆਪਣਾ ਔਨਲਾਈਨ ਕਿਉਂ ਨੀ ਸਮਾਨ ਮੰਗਉਂਦੇ
ਹਾਏ ਨਾ ਨਾ ਭੈਣਜੀ ਓਨਲਾਈਨ ਤੇ ਕਦੇ ਨਾ ਮੰਗਵਾਉਣਾ ਕੱਲ ਦੀ ਗੱਲ ਦੱਸਾਂ ਤੁਹਾਨੂੰ ਮੈਂ,
ਅੱਛਾ
ਮੈਂ ਐਮਾਜੋਨ ਤੋਂ ਨਾ ਇੱਕ ਪਰਸ ਮੰਗਵਾਇਆ ਐਮਾਜੋਨ ਤੋ ਦੇਖੋ ਕਿੰਨੀ ਇੰਟਰਸਟੀਡ ਐਪ ਹੈ ਤੇ ਮੇਰਾ ਬਿਲਕੁਲ ਕੁਲ ਫਟਿਆ ਹੋਇਆ ਪਰਸ ਨਿਕਲਿਆ ਬਿਲਕੁਲ ਹੈ ਹੀ ਨਹੀਂ ਕੁਛ ਵੀ ਤੁਹਾਨੂੰ ਮੈਂ ਤੇ ਕਹੋਗੇ ਤੇ ਵੀਡੀਓ ਵੀ ਭੇਜਾ ਬਿਲਕੁਲ ਫਟਿਆ ਹੋਇਆ ਮੈਂ ਓਪਨ ਕਰਦੇ ਵੀਡੀਓ ਵੀ ਬਣਾਈ ਆ ਤੇ ਮੈਂ ਤੇ, ਉਸ ਤੇ ਵੀ ਪਾਈ ਏ ਅਮ ਅਮ ਫੇਸਬੁੱਕ, ਤੇ ਹਾਂ ਮੈਂ ਕਿਹਾ ਸਾਰੇ ਲੋਕਾਂ ਨੂੰ ਪਤਾ ਤੇ ਲੱਗੇ ਬਈ ਐਮਾਜੋਨ ਵੀ ਕਿੱਦਾਂ ਫਰੋਡ ਕਰਦਾ, ਬਿਲਕੁਲ ਫਟਿਆ ਹੋਇਆ। ਜਿੱਦਾਂ ਚੂਹੇ ਖਾ ਗਏ ਹੋਣ ਤੇ ਉੱਪਰ ਲੈਦਰ ਤੇ ਬਿਲਕੁਲ ਹੈ ਈ ਹੀ ਨਹੀਂ, ਪਿੰਕ ਕਲਰ ਦਾ ਮੀਨਾ ਏਡਾ ਸੋਹਣਾ ਮੈਂ ਵੇਖ ਕੇ ਮੈਂ ਕਿਹਾ ਚੱਲ, ਬਈ ਸੋਹਣਾ ਲੱਗਦਾ ਤੇ, ਪੈਕਿੰਗ ਏ ਇੰਨੀ ਸੋਹਣੀ ਜਦੋਂ ਮੈਂ ਉਹਨੂੰ ਖੋ ਲਿਆ, ਤੇ ਅੰਦਰੋਂ ਬਿਲਕੁਲ ਫਟੇਆ ਹੋਏਆ, ਤੁਆਨੂੰ ਕਵਾਂਗੀ ਤੇ ਮੈਂ ਵੀਡੀਓ ਵੀ ਪੇਜਾਂਗੀ। ਜਿੱਦਾ ਓ ਬਾੱਸ ਕਾਗਜ਼ ਈ ਅੰਦਰ ਐ, ਉੱਪਰ ਲੈਦਰ ਵੀ ਨੀ ਹੈ, ਇੱਕ ਜਿਪ ਪਾਵੀ ਫੱਟੀ ਹੋਈ ਬਿਲਕੁਲ ਕੁ
ਅੱਛਾ, ਪਸੰਦ ਕਰ ਲੇਆ ਸੀ ਤੁਸੀ ਓਦੋਂ ਓਨਲਾਈਨ ਤੇ
ਓਨਲਾਈਨ ਤੇ ਏਨਾ ਸੋਨਾ ਫੋਟੋ ਆ ਰੀ ਸੀ ਓਦੀ।
ਅੱਛਾ, ਪੀਸ ਓਹੋ ਈ ਐ ਪਰ ਫਟੇਆ ਹੋਏਆ ਨਿਕਲੇਐ।
ਬਿਲਕੁਲ ਹੈ ਈ ਨੀ ਪੀਸ ਮਤਲਬ ਫਟੇਆ ਹੋਵੈ ਕੀ ਸਮਝੋਗੇ ਤੁਸੀ ਸਿਰਫ਼ ਅੰਦਰ ਦਾ ਜੇੜਾ ਅ ਹੁੰਦੈ ਨਾ ਕੱਪੜਾ, ਓਵੀ ਫਟੇਆ ਹੋਯਾ ਓਰ ਓਪ ਉੱਪਰ ਤੇ ਲੈਦਰ ਤੇ ਹੈ ਈ ਨੀ, ਮਲਬ ਬਿਲਕੁਲ ਕੂੜਾ ਪੇਜੇਐ ਬਿਲਕੁਲ ਕੂੜਾ, ਕੀ ਦੱਸਾਂ ਮੈਂ ਤੁਆਨੂੰ ਮੇਰਾ ਤੇ ਹੁਨ ਵਿਸ਼ਵਾਸ, ਹਾਂਜੀ ਐਮਾਜੋਨ ਤੋ।
ਤਾਂ ਈ ਮੇਰਾ ਮੈਂ ਮਤਲ ਕਿ ਓਨਲਾਈਨ ਚੀਜ਼ਾਂ ਮੰਗਾ ਕੇ ਰਾਜੀ ਨੀ ਹਗੀ।
ਨਈਂ ਐਦਾਂ ਨੀ ਐ। ਪੈਨ ਜੀ ਮੈਂ ਮਲਬ ਕਾਫ਼ੀ ਮੰਗਵਾਯਾ ਹੁਨ ਤੱਕ, ਇੱਕ ਵਾਰ ਮੇਰੇ ਨਾਲ ਪੈਲੇ ਹੋਯਾ ਸੀ। ਪਰ ਓ ਸੀ ਕਿ ਓ ਲਿੰਕ ਸੀ ਲਿੰਕ, ਤੇ ਮੈਂ ਓ ਕਾਰਤਾ ਸੀ ਤੇ ਓ ਕਿਸੇ ਦੀ ਪਰਸਨਲ ਓ ਸੀ। ਓਨੇ ਤਾਂ ਵੀ ਮੈਨੂੰ ਫਟੇਆ ਹੋਏਆ ਕੱਪੜਾ ਜਿਵੇਂ ਪੋਚਾ ਹੁੰਦਾ ਓ ਭੇਜਤਾ ਸੀ। ਨਈ ਓ ਕਿਸੇ ਨੇ ਅਪਨੀ ਵੈੱਬਸਾਈਟ ਸੀ, ਉਸ ਤੋਂ ਮੈਂ ਮੰਗਵਾਯਾ ਸੀ। ਤੇ ਜੇੜਾ ਕੱਲ ਆਯਾ ਮੇਰਾ ਤੇ ਹਾਂ ਈ ਸਾੜ ਗੇਆ ਵੇਖ ਕੇ, ਹੁਨ ਮੈਂ ਤੇ ਮੀਡੀਆ ਤੇ ਉਸੇ ਸਮੇਂ ਪਾ ਤਾ ਮੇਰੇ ਸਾਲੇ ਜੇੜੇ ਸਰਕਲ ਇੱਚ ਹੈਗੇ ਐ ਓ, ਹਾਂਜੀ ਜੇੜੇ ਸਾਰੇ ਸਰਕਲ ਇੱਚ ਹੈਗੇ ਐ ਓ ਕਮੈਂਟ ਕਰ ਰੇ ਨੇ, ਕਿ ਬਈ ਆ ਕੀ ਪਾਬੀ ਤੁਸੀ ਆ ਕਿੱਦਾ ਮੈਂ ਕੇਆ ਦੇਖੇਯੋ ਐਮਾਜੋਨ ਤੋਂ ਦੇਖੋ ਕਿੰਨਾ ਵੱਡਾ ਫਰੋਡ ਹੋ ਗੇਆ ਮੇਰੇ ਨਾਲ, ਤੇ ਮੇਂ
ਕੁੜੀ ਕੈਂਦੀ ਮੰਮੀ ਐਵੇਂ ਛੁੱਟੀ ਲਈ ਜਾ, ਤੁਸੀ ਓਨਲਾਈਨ ਸਮਾਨ ਮੰਗਾਯਾ ਕਰੋ ਧੁੱਪੇ ਜਾਓਗੇ ਕਿਰਾਯਾ ਖਰਚ ਕਰੋਗੇ ਮੈਂ ਕਾ ਪਰ ਏ ਐ ਜਿਵੇਂ ਜਾ ਕੇ ਬੰਦਾ ਚੀਜ਼ ਪਸੰਦ ਕਾਰਕੇ ਲੈਂਦੈ ਨਾ ਚੀਜ਼ ਮਤਲ ਕਿ ਕਪੱੜਾ ਦੇਖੀ ਜਾਵੈ, ਪੈਕਿੰਗ ਦੇ ਵਿੱਚੋ ਅੰਦਰੋ ਤਾ ਕੱਪੜੇ ਦਾ ਤੇ ਪਤਾ ਪਤਾ ਨੀ ਚੱਲਦਾ ਨਾ ਕੀ ਹੈਗਾ ਤੇ ਕੀ ਨਈ ਹੈਗਾ, ਫਿਰ ਐ ਤੇ ਬੰਦਾ
ਕੇ ਬਿਲਕੁਲ ਮੇਰਾ ਤੇ ਵਿਸ਼ਵਾਸ ਈ ਓਠ ਗੇਐ ਮੈਂ ਕੇਆ ਹੁਨ ਤੇ ਮੈਂ ਬਿਲਕੁਲ ਈ ਕਦੇ ਸੂਈ ਵੀ ਨਾ ਮੰਗਵਾਵਾ ਓਨਲਾਈਨ ਮੈਂ।
ਦਾੱਸ
ਨਈ ਤੇ ਚਲੋ ਥੋੜਾ ਬੋਤ ਮਾੜਾ ਮੋਟਾ ਚੀਜ਼ ਮੰਗਾ ਈ ਲੈਂਦਾ ਸੀ ਚਲੋ ਜਾਦਾ ਮੈਂਗੀ ਨੀ, ਪੰਜ-ਸੱਤ ਸੌ ਚੀਜ਼ ਤੱਕ ਚੀਜ਼ ਬੰਦਾ ਮੰਗਾ ਈ ਲੈਂਦਾ ਸੀ। ਹਾਏ ਦੇਖ ਕੇ ਮੇਰਾ ਤੇ ਹਾਂ ਈ ਸੜ ਗੇਆ।
ਹੂੰ, ਦਾੱਸ ਨਈਂ ਮੈਂ ਕਦੀ ਵੀ ਨੀ ਓਨਲਾਈਨ ਮੰਗਾਨਾ ਈ ਨੀ ਚਾਹੀਦਾ।
ਨਈ ਚਲੋ ਕੋਈ ਮੀਸ਼ੋ ਹੋਏ, ਕੋਈ ਫਲਿੱਪਕਾਰਟ ਹੋਏ ਫੇਰ ਵੀ ਬੰਦਾ ਕੈਂਦਾ ਇੰਨੀ ਵੱਡੀ ਐਪ ਐ ਐਮਾਜੋਨ ਦੇਖ ਲੇਓ। ਦੇ ਐਮਾਜੋਨ ਨੇ ਸਾਡੇ ਨਾਲ ਫਰੋਡ ਕੀਤਾ, ਕੀਦੇ ਤੇ ਬੰਦਾ ਵਿਸ਼ਵਾਸ ਘਰੇ ਤੇ ਕੀਦੇ ਤੇ ਨਾ
ਇਹ ਤੇ ਨਾ ਕਰੇ। ਅੱਜ ਕੱਲ੍ਹ ਫਰੋਡ ਤੇ ਇੰਨਾ ਚੱਲਿਆ ਹੋਇਆ ਨਾ ਮੈਂ ਕੀ ਦੱਸਾਂ ਤੁਹਾਨੂੰ ਮਤਲਬ ਕਿ ਹਰ ਉਸਤੇ ਫਰੋਡ ਚੱਲਿਆ ਹੈ, ਹੁਣ ਜੋਬ ਵੀ ਦੇਖਲੋ ਮੇਰੇ ਮੁੰਡੇ ਦੀ ਜੋਬ ਫਰੋਡ ਕੀਤੀ ਕੀਤਾ ਹੈਗਾ ਵਾ ਦੋ ਮਹੀਨੇ ਵਿਚਾਰਾ ਟੇਨਿੰਗ ਕਰਦਾ ਰਿਹਾ, ਦੋ ਮਹੀਨੇ ਉਹ ਕੰਪਨੀ 'ਚ' ਬੜੀ ਸੋਣੀ ਜੋਬ ਲੱਗੀ ਆ ਉਹਦੀ। ਤੇ ਉਹ ਕੋਈ ਥਰਡ ਪਾਰਟੀ ਹੈਗੀ ਸੀ, ਤੇ ਦੋ ਮਹੀਨੇ ਏਨਾਂ ਨੇ ਮਤਲਬ ਕਿ ਟ੍ਰੇਨਿੰਗ ਕਰਾਈ ਏ ਟ੍ਰੇਨਿੰਗ ਦਾ ਵੀ ਕੋਈ ਪੈਹਾ ਨੀ ਦਿੱਤਾ ਤੇ ਉਸ ਤੀਸਰੇ ਮੀਨੇ ਕੈਂਦੇ ਜੀ, ਚਲੋ ਸੈਲਰੀ ਆਏਗੀ ਤੁਹਾਡੀ ਪੰਦਰਾਂ-ਸੋਲਾਂ ਹਜ਼ਾਰ ਚਲੋ ਪੰਦਰਾਂ
ਫੇਰ ਆਈ ਨੀ
ਹਾਜੀ ਇੱਕ ਪਾਈ ਆ, ਇੱਕ ਆਈ ਆ ਦੂਜ਼ੀ ਵੀ ਆਈ ਆ ਤੀਜੀ ਦੇ ਨਾਲ ਉਨਾਂ ਨੇ ਪੈਹੇ ਦਿੱਤੇ ਫੇਰ ਨਾਲ ਕੰਪਨੀ ਵੀ ਬੰਦ ਕਰਤੀ ਕੰਮ ਕਰਾ ਲਿਆ ਪੂਰਾ ਮੀਨਾ ਤੇ ਨਾ ਤਨਖਾਹ ਦਿੱਤੀ, ਤੇ ਨਾ ਰੋਮ ਹੋਮ ਕਰਦਾ ਪਿਆ ਸੀ ਐ, ਮੁੰਡੇ ਦੋ ਵਾਰੀ ਧੋਖਾ ਹੋ ਗਿਆ, ਇੱਕ ਵਾਰੀ ਨੀ ਦੋ ਵਾਰੀ ਹੁਨ ਮੇਰਾ ਤਾਂ ਔਲਾਈਨ ਵੀ ਵਿਸ਼ਵਾਸ
ਵਿਸ਼ਵਾਸੀ ਉਹਥੀ ਜਾਂਦਾ ਬੰਦੇ ਦਾ ਬੰਦਾ ਪੂਰਾ। ਪੂਰਾ ਮਈਨਾ ਬੰਦਾ ਏਨੀ ਮਿਹਨਤ ਕਰਦੈ ਬਈ ਕਦੋਂ ਸੈਲਰੀ ਆਏਗੀ ਤੇ ਇਡਾ ਫਰੋਡ ਹੋ ਜੇ। ਬੋਤ ਗ਼ਲਤ ਹੋਏਆ, ਤੇ ਤੁਸੀਂ ਕੰਪਲੇਂਟ ਵਗੈਰਾ ਨੀ ਕੀਤੀ?
ਬਸ ਕੰਪਲੇਂਟ ਵਗੈਰਾ ਕੀ ਕਰੀਏ। ਉਹਨਾਂ ਨੇ ਫੋਨ ਦਾ ਨੰਬਰ ਹੀ ਬਲੋਕ ਕਰ ਦਿੱਤਾ।
ਓਲੈ
ਪੂਰੇ ਮੀਨੇ ਦੀ ਤਨਖਾ ਵੀ ਨੀ ਦਿੱਤੀ ਮਿਹਨਤ ਵੀ ਮਾਰ ਲੀ ਬੱਚੇ ਦੀ, ਤੇ ਨਾਲੇ, ਕੀ ਕੈਂਦੇ ਨੇ, ਅਪਨਾ ਕੰਪਨੀ ਕਰਤੀ ਕੰਮ ਵੀ ਨੀ ਅੱਗੋਂ ਦਿੱਤਾ 'ਤੇ ਨੰਬਰ ਵੀ ਬਲੋਤ ਮਾਰਤਾ।
ਉਹ ਲੈ।
ਹੋਰ ਉਦਾ ਇੰਨਾ ਮੂਡ ਖਰਾਬ ਹੋਇਆ।
ਹਾਂ ਮੂਡ ਤੇ ਖ਼ਰਾਬ ਹੋਣਾ ਸੀ, ਬੱਚੇ ਦਾ ਆਪੇ ਹੀ ਹੋਣਾ ਸੀ।
ਹੁਣ ਮੈਂ ਕਿਹਾ ਤੂੰ ਔਨਲਾਈਨ ਨੀ ਤੂੰ ਔਫਲਾਈਨ ਕੰਮ ਕਰ ਹੁਣ
ਹੂੰ, ਆ ਬੰਦਾ ਔਫਲਾਈਨ ਸਈ ਰੈਂਦੈ ਇੱਕ ਤਾਂ ਦੇਖੋ ਨੌਲੇਜ ਵੀ ਵੱਧਦੀ ਹੈ ਬ ਚੇ ਦੀ ਬੰਦਾ ਮਾਰਕੀਟ ਇੱਚ ਕਿਸੇ ਨਾਲ ਦੋ ਗੱਲਾਂ ਕਰੇਗਾ ਓ ਕਰੇਗਾ ਔਨਲਾਈਨ ਤਾਂ ਘਰ ਬੈਠੇ ਕੀ ਨੌਲੇਜ ਵੱਧਣੀ ਹੁੰਦੀ ਐ। ਓ ਤੇ ਐਹੀ ਐ ਜੇੜਾ ਓਨਾਂ ਨੇ ਪ੍ਰੋਜੈਕਟ ਦਿੱਤਾ ਕੰਮ ਦਿੱਤਾ ਓਹੀ ਕਰ ਲੇਆ ਬਸ ਆਹੀ ਹੁੰਦਾ
ਹਾਂ-ਹਾਂ ਐਹੀ ਗੱਲ ਆ ਨਾ। ਮਤਲਬ ਕੀ-ਕੀ ਕਰ ਸਕਦਾ ਬੰਦਾ, ਔਨਲਾਈਨ ਲਵੇ ਔਫਲਾਈਨ ਲਵੇ
ਹਾਂਜੀ‌। ਮੈਂ ਉਹੀ ਕੈ ਰਈ ਆਂ ਕੱਲ ਮੈਂ ਐਦਾਂ ਨੀ ਆ ਮਲਵ ਮੈਂ ਥੋੜਾ-ਬਹੋਤ ਕੁੱਛ ਨਾ ਕੁੱਛ ਮੰਗ ਹੀ ਲੈਂਦੀ ਸੀ। ਪਰ ਜਦੋਂ ਦਾ ਕੱਲ ਦਾ ਮੈਂ ਦੇਖਿਆ ਹੋਏ ਹੋਏ, ਮੈਂ ਕਿਹਾ ਹੁਣ ਤੇ ਕਦੇ ਵੀ ਨਾ ਮੈਂ ਮੰਗਾਂ।
ਹਾਂ। ਮੈਂ ਵੀ ਇੱਕ ਵਾਰੀ ਬੈਡਸ਼ੀਟ ਮੰਗਵਾਈ ਸੀਗੀ ਮੀਸ਼ੋ ਤੋਂ ਮੰਗਵਾਈ ਸੀ ਬੈਡਸ਼ੀਟ। ਇੰਨਾ ਸੋਹਣਾ ਰੰਗ ਇੰਨਾ ਸੋਹਣਾ ਪ੍ਰਿੰਟ ਇਨਾ ਸੋਹਣਾ ਸਭ ਕੁਝ
ਹਾਂਜੀ।
ਉਹ ਜਦੋਂ ਘਰ ਆਈ ਚੱਦਰ ਪਰੋਲਾ ਨਿਕਲੀ ਵਿੱਚੋਂ
ੳਏ-ਹੋਏ, ਮੀਸ਼ੋ ਤੋਂ ਤੇ ਪਰ ਰਿਟਰਨ ਹੋ ਜਾਨਾ ਸੀ।
ਰੀਟਨ ਫੇਰ ਕੀਤਾ ਫੇਰ ਕੀ ਕਰਦੇ ਪਰ ਇੱਕ ਵਾਰੀ ਤਾਂ ਮੰਡੇ ਦਾ ਮਲ
ਆ ਮੂਡ ਖ਼ਰਾਬ ਹੋ ਜਾਂਦੈ, ਆਹੋ ਏ ਤੇ ਐ।
ਲੇਆਨਾ ਸੀਗਾ ਉਦੋਂ 'ਤੇ ਮੰਗਾਲਾ ਮੈਂ ਸਗੋਂ ਦੋ ਮੈਂ ਮੰਗਾ ਲੀ, ਤੇ ਤੇ ਓ ਪਰੋਲਾ ਓਦੋਂ ਉਹਨਾਂ ਨੂੰ ਟ੍ਰੇਨ ਚ ਬੈਠੇ ਹੋਏ ਸੀ। ਤੇ ਮੈਂ ਵਿਸ਼ਾਨ ਲੱਗੀ, ਏ ਤੇ ਹੈਨੀ ਕਿ ਪੁਆ ਪਾਨ ਤੋਂ ਬਾਦ ਪਰੋਲਾ ਨਿਕਲੀ ਏ। ਅੱਛਾ, ਬੇਕਾਰ ਏ ਨਾ ਫੇਟ ਓ ਮਤਲਬ ਕਿ ਜਦੋਂ ਮੈਂ ਰੱਖਦੀ ਉਦੋਂ ਮੈਂ ਕਾਲੀ-ਕਾਲੀ ਮੈਂ ਕੱਪੜੇ ਤੋਨ ਦੀਹੀ। ਮੈਂ ਚੱਲ ਫੀਸ ਆਲੇ ਬਾਦ ਚ ਵੇਖ ਲਾਂਗੀ, ਚੱਲ ਕੋਈ ਨੀ
ਹਮ।
ਨਾਲ ਲੈ ਕਿੱਤੇ ਆ ਹੁਣ ਨਾ ਮੈਂ ਬਾਜ਼ਾਰ ਲੈਣ ਜੋਗੀ ਨਾ ਕੁਛ ਉਧਰੋਂ ਟ੍ਰੇਨ ਚ ਬੈਠੇ ਹੋਏ, ਮੈਂ ਰੋਟੀ ਪਾਣੀ ਵੀ ਬਣਾਉਣਾ ਸੀ ਸਾਰਾ ਕੰਮ ਕਰਨਾ ਸੀਗਾ।
ਹਾਂਜੀ।
ਹਾਂ ਤੇ ਉਹੀ ਨਾ ਹੁਣ ਮਤਲਬ ਕਿੱਥੇ ਬੰਦਾ ਵਿਸ਼ਵਾਸ ਕਰੇ, ਕਿੱਥੇ ਨਾ ਕਰੇ। ਔਨਲਾਈਨ ਚੀਜ਼ਾਂ ਮੰਗਾਵੇ, ਨਾ ਮੰਗਗਾਵੇ। ਮੈਂ ਤੇ ਇਸੇ ਕਰਕੇ ਆਪਣਾ ਸਿਰ ਦਰਦ ਹੀ ਛੱਡੀ, ਮੈਂ ਕੁੜੀ ਨੂੰ ਤਾਂ ਕੋਈ ਗੱਲ ਨੀ ਇੱਕ ਛੁੱਟੀ ਆ ਨਾ ਮੈਂ ਲੈ ਲੈਣੀ ਆ
ਆਹੋ ਸਹੀ ਗੱਲ ਹੈ, ਬੰਦਾ ਔਫਲਾਈਨ ਇੱਕ ਤੇ ਟਰਾਈ ਕਰਕੇ ਲੈ ਤੇ ਆਪਣੀ ਪਸੰਦ ਦਾ ਲੈਣ, ਨਾਲੇ ਆਪਣਾ ਕੱਪੜਾ, ਕੁਪੜਾ ਵੀ ਹੱਥ ਤੁਤਲਾਕੇ ਬੰਦੇ ਨੂੰ ਪਤਾ ਲੱਗ ਹੀ ਜਾਂਦਾ, ਕਿੱਦਾਂ ਦਾ ਕਪ
ਹੋ ਕਿੱਦਾਂ ਦਾ ਨਹੀਂ ਹੈਗਾ। ਅ ਉੱਥੇ ਆਨਲਾਈਨ ਦਾ ਨਾ ਕਲਰ ਦਾ ਵੀ ਨਹੀਂ ਪਤਾ ਚੱਲਦਾ ਕੁਛ ਖ਼ਾਸ।
ਆਹ ਉਹ ਫੋਟੋ ਚ ਤੇ ਕੁਛ ਹੋਰ ਹੁੰਦਾਂ ਐ।
ਚੀਜ਼ ਅੱਗੇ ਆਂਦੀ ਤਾਂ ਉਹ ਕਲਰ ਕੁਛ ਹੋਰ ਹੁੰਦਾਂ ਵਾ।
ਆਹੋ ਆਹ
ਹ ਉਹ ਨਾ ਫਿਰ ਮਨ ਖੱਟਾ ਜਿਹਾ ਹੋ ਜਾਂਦਾ ਵਾ, ਫਿਰ ਚੀਜ਼ ਸਹੀ ਨਾ ਨਿਕਲੇ ਨਾ।
ਆਹ ਤੇ ਹੈ। ਮੈਂ ਤੇ ਆਪ ਕੱਲ ਦਾ ਜਦੋਂ ਦਾ ਫਰੋਡ ਹੋਇਆ ਨਾ, ਮੈਂ ਕਿਹਾ ਇਸ ਤੋਂ ਵਧੀਆ ਤੇ ਬੰਦਾ ਔਫ ਲਾਈਨ ਘੁੰਮ ਫਿਰ ਕੇ ਆਪਣਾ ਲੈ ਲੇ, ਥੋੜਾ ਜਿਹਾ ਟਾਈਮ ਹੀ ਲੱਗਦਾ ਹੈ।
ਹਮ ਤਾਂ ਤਾਂ ਹੀ ਤੇ ਅੱਜ ਕੱਲ ਔਨਲਾਈਨ ਲੋਕਾਂ ਨੇ ਕਰ ਕਰਕੇ ਨਾ ਸ਼ੋਪਿੰਗ ਵਿਚਾਰੇ ਜਿਹੜੇ ਬੈਠ ਬੈਠੇ ਹੋਏ ਨੇ ਦੁਕਾਨਾਂ ਤੇ ਇਨਾ ਸਮਾਨ ਲੈ ਕੇ ਉਹਨਾਂ ਦੇ ਕੁੱਲ ਕੋਈ ਚੀਜ਼ ਖਰੀਦ ਦਾ ਹੀ ਨਹੀਂ ਹੈਗਾ।
ਸਹੀ ਗੱਲ ਆ ਉਹ ਵੀ ਵਿਚਾਰੇ ਰੋਟੀ ਰੋਜ਼ੀ ਪਿੱਛੇ ਬੈਠੇ ਨੇ, ਬੱਚੇ ਉਹਨਾਂ ਦੇ ਵੀ ਹੈਗੇ ਉਹ ਵਿਚਾਰੇ ਬੈਠੇ ਹੁੰਦੇ ਆ ਓਨਲਾਈਨ ਵਾਲਿਆਂ ਨੇ ਨਾ ਮਤਲਬ ਕਿ ਜਿਹੜੇ
ਸਾਰਾ ਕੰਮਾਂ ਦਾ ਨਾਂਸ ਮਾਰਤਾ।
ਨਾਸ ਮਾਰ ਦਿੱਤਾ ਵਿਚਾਰੇ ਮਤਲਬ ਕਿ ਜਦੋਂ ਵੀ ਅਸੀਂ ਬਾਜ਼ਾਰ ਜਾਈਏ ਵਿਚਾਰੇ ਵਿਹਲੇ ਹੀ ਬੈਠੇ ਹੁੰਦੇ ਇਨਾਂ ਨੇ ਸਮਾਨ ਵਾ।
ਵਿਚਾਰੇ ਵਾਜਾਂ ਹੀ ਮਾਰਦੇ ਰਹਿੰਦੇ, ਭੈਣ ਜੀ ਆ ਜਾਓ, ਭੈਣ ਜੀ ਆ ਜਾਓ।
ਭੈਣ ਜੀ ਆ ਜੋ ਹਾਂ।
ਬੜੇ ਬੁਰੇ ਹਾਲ ਨੇ ਜੀ।
ਬਹੁਤ-ਬਹੁਤ ਬੁਰਾ ਹਾਲ ਹੋਇਆ ਵ
ਬਸ ਇਹੀ ਹੈ, ਬਸ ਇਹੀ ਹੈ ਕਿ ਬੰਦਾ ਘੁੰਮ ਫਿਰ ਕੇ ਹੁਣ ਅਕ ਅੱਗੋਂ ਤੋਂ ਆ ਗਈ, ਅੱਗੋਂ ਤੋਂ ਨਹੀਂ ਲਵਾਂਗੇ ਹੋਰ ਕੀ।
ਹਾਂ, ਹਾਂ ਨਹੀਂ ਬਿਲਕੁਲ ਨਹੀਂ। ਉਹ ਚੀਜ਼ ਲੈਣੀ ਔਫਲਾਈਨ ਲਵੇ ਬੰਦਾ। ਕੋਈ ਗੱਲ ਨੀ ਥੋੜਾ ਟੈਮ ਹੀ ਤੇ ਕੱਢਣਾ ਵਾ, ਕੱਢ ਲਵਾਂਗੇ ਕੋਈ ਨੀ। ਤਾਂ ਹੀ ਮੈਂ ਹੋਣੀ ਸ਼ੁਰੂ ਕਰਤੀ ਨਾ, ਕਿਉਂਕਿ ਇੱਕ ਦਿਨ ਚ ਤੇ ਤਾਂ ਸਾਰੀ ਸ਼ੋਪਿੰਗ ਹੋਣੀ ਨੀ ਐ। ਹੁਣ ਅੱਜ ਹੁਣ ਕੁਛ ਮਤਲਬ ਕਿ ਵੇਖਾਗੇ ਕਿ ਲਹਿੰਗਾ ਲੂੰਘਗਾ ਪਸੰਦ ਕਰਾ ਆਵਾਂਗੀ, ਜਿਹੜੀ ਬੁਕਿੰਗ ਵਾਲਾ ਕੰਮ ਹੈ ਨਾ ਅੱਜ ਕਰ ਲਵਾਂਗੀ।
ਹਾਂਜੀ-ਹਾਂਜੀ।
ਕੀ ਕਰਾਂ ਬਾਕੀ ਜਿਹੜਾ ਸੂਟ ਸਾਟ ਵੈਸੇ ਲਿਆਣੇ ਕਰਨੇ ਪਾਣੇ ਹੈ, ਬੱਚਿਆਂ ਦੇ ਵੀ ਲਿਆਣੇ ਆ ਨਾ, ਤੇ ਫਿਰ ਤੁਹਾਨੂੰ ਪਤਾ ਹੀ ਫਿਰ ਕਰਨੇ ਦਾ ਵੀ ਟਾਈਮ ਲੱਗਦਾ ਵਾ।
ਹਾਂ ਸਈ ਇਕੱਲਾ ਐ ਫਿਰ ਧੀਰੇ ਧੀਰੇ ਹੀ ਹੁਣੇੇ ਤੋਂ ਸ਼ੁਰੂ ਕਰੋਗੇ ਤਾਂਹੀ ਕੰਪਲੀਟ ਹੋਏਗੀ ਤੁਹਾਡੀ
ਤਾਂਹੀ ਕੰਪਲੀਟ ਹੋਏਗਾ ਨਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਮਹਿੰਦੀ ਦੀ ਵੱਖਰੀ ਡਰੈੱਸ ਹੁੰਦੀ ਐ ਹਲਦੀ ਦੀ ਵੱਖਰੀ ਹੁੰਦੀ ਐ।
ਹਾਂਜੀ,
ਹਾਂ ਕੋਈ ਸੰਤ ਸੰਗ ਵਗੈਰਾ ਦਾ ਤੇ ਮੈਂ ਕਿਹਾ ਚਲ ਘਰ ਜਿਹੜੇ ਕੋਈ ਅੱਧਾ ਪਿਆ ਉਹੀ ਪਾਲੂੰਗੀ ਅ ਏਦਾਂ ਈ ਮਿਕਸੀ ਹੁੰਦਾ ਐ ਤੁਹਾਨੂੰ ਪਤਾ ਇਹ ਗੱਲ ਮਹਿੰਗਾਈ ਦੇ ਜ਼ਮਾਨੇ ਵਿੱਚ
ਹਾਂਜੀ, ਹਾਂਜੀ।
ਇਸ ਕਰਕੇ ਸਾਰਿਆਂ ਦੇ ਨਿਆਣੇ ਹੁਣ ਅੱਛਾ, ਚੱਲ ਠੀਕ ਆ ਮੈਂ ਵੀ ਹੁਣ ਕੰਮ ਕਰ ਲੈ ਗੱਲਾਂ-ਗੱਲਾਂ ਚ ਪਤਾ ਈ ਨੀ ਚੱਲਦਾ ਟਾਇਮ ਦਾ ਹਾਂ। ਨਿਕਲਣਾ ਗਿਆ ਨਾ ਮੈਂ ਵੀ ਚੱਲ ਲਾਨਾ ਚੱਕਰ ਫਿਰ ਸਾਸਰੀ ਕਾਲ ਜੀ, ਸਾਸਰੀ ਕਾਲ ਜੀ